ਹੈਲੋ ਸਤਿ ਸ੍ਰੀ ਅਕਾਲ ਜੀ
ਹੋਰ ਕਿਵੇਂ ਹੋ
ਵਧੀਆ ਮੈਂ ਤੁਸੀਂ ਦੱਸੋ ਕਿਵੇਂ ਹੋ
ਹਾਂਜੀ ਵਧੀਆ ਮੈਂ ਵੀ
ਹੋਰ ਘਰ ਕਿਵੇਂ ਸਬ
ਹਾਂਜੀ ਘਰ ਵੀ ਸਾਰੇ ਵਧੀਆ ਨੇ ਇੱਧਰ ਠੀਕ ਨੇ ਸਾਰੇ
ਸਭ ਵਧੀਆ ਬਸ ਕਿਰਪਾ ਏ ਮਾਲਕ ਦੀ, ਹੋਰ ਦੱਸੋ, ਕੀ ਕਰਦੇ ਸੀ।
ਹੋਰ ਬਸ ਸਾਰਾ ਦਿਨ ਇੱਕ ਟਾਈਮ ਖਾਓ ਤਾਂ ਦੂਸਰੇ ਟਾਇਮ ਦੀ ਟੈਸ਼ਨ ਹੁੰਦੀ ਹੈ ਫਿਰ ਵੀ ਕੀ ਬਣਾਉਣਾ ਉਹ ਸੋਚਣਾ ਪੈਂਦਾ ਹੈ।
ਸਹੀ ਗੱਲ ਦਾ ਖਾਣਾ ਤਾਂ ਖਾਣ ਪੀਣ ਦਾ ਹੀ ਚੱਲਦਾ ਰਹਿੰਦਾ ਸਾਰਾ ਦਿਨ
ਹੋਰ ਕਿਆ
ਹਮ
ਤੁਸੀਂ ਵੀ ਬਣਾਦੇ ਹੋ ਅਲੱਗ ਅਲੱਗ ਆਈਟਮਸ ਵਗੈਰਾ
ਬਣਾ ਲਈਦੀ ਆ ਹੁਣ ਤੁਹਾਨੂੰ ਪਤਾ ਕਰੋਨਾ ਟਾਈਮ ਤੋਂ ਬਾਅਦ ਬਸ ਹੁਣ ਸਾਰੇ ਹੀ ਟਰਾਈ ਕਰ ਲਿਆ ਸਾਡੇ ਘਰ ਸਾਰੇ ਹੀ ਮਾਸਟਰ ਸ਼ੈਫ ਬਣੇੇ ਹੋਏ ਆ
ਹਾਂਜੀ, ਇਹ ਤਾਂ ਹੈ।
ਹਮ ਤੁਸੀਂ ਦੱਸੋ, ਕੀ ਖਾਣਾ ਪੀਣਾ ਪਸੰਦ ਹੈ ਤੁਹਾਨੂੰ
ਹੁਣ ਤਾਂ ਐ ਵੇ ਹੁੰਦਾ ਗਰਮੀ ਚ ਤਾਂ ਮੀਨਸ ਫਾਸਟ ਫੂਡ ਵਗੈਰਾ ਤਲਿਆ ਹੋਇਆ ਓਇਲੀ ਘੱਟ ਹੀ ਖਾਂਦੇ ਆ ਗਰਮੀ ਚ ਤਾਂ ਬਟ ਹੁਣ ਬੱਚਿਆਂ ਨੂੰ ਵੀ ਛੁਟੀਆਂ ਹੋ ਗਈਆਂ। ਉਹ ਵੀ ਜ਼ਿਆਦਾ ਫਰਮਾਇਸ਼ਾਂ ਕਰਨਗੇ ਵੀ ਅਲੱਗ - ਅਲੱਗ ਚੀਜ਼ਾਂ ਬਣਾਉਣ ਦੀ ਵੀ ਬੱਚਿਆਂ ਨੂੰ ਵਾਰ - ਵਾਰ ਚਾਹੀਦੀ ਹੁੰਦੀ ਕੋਈ ਨਾ ਕੋਈ ਚੀਜ਼
ਸਹੀ ਗੱਲ ਆ, ਬੱਚੇ ਨਹੀਂ ਖਾਂਦੇ ਹੈਗੇ ਬੱਚਿਆਂ ਨਾਲ ਫਿਰ ਸਾਡੇ ਤੋਂ ਵੀ ਖਾਧਾ ਜਾਂਦਾ ਚਾਹੇ ਅਸੀਂ ਕੰਟਰੋਲ ਕਰੀਏ ਕਿ ਨਹੀਂ ਖਾਣਾ ਕੁਛ ਓਇਲੀ ਪਰ ਖਾਧਾ ਜਾਂਦਾ ਫਿਰ ਬੱਚਿਆਂ ਨਾਲ ਰੱਖ ਕੇ
ਗਿਆ ਵ
ਹਮ ਅਸੀ ਤਾਂ ਹੁਣ ਬਹੁਤ ਘਟਾਇਆ ਹੋਇਆ ਬਹੁਤ ਲਿਮਟਿਡ ਕੀਤਾ ਹੋਇਆ ਹਨਾ। ਬਾਹਰ ਦਾ ਤਾਂ ਐਵੇਂ ਹੁੰਦਾ, ਕਿ ਹੈਲਦੀ ਵੀ ਨਹੀਂ ਹੁੰਦਾ
ਹਾਂਜੀ ਫਾਸਟ ਫੂਡ ਤਾਂ ਫਿਰ ਏਦਾਂ ਹੁੰਦਾ ਵੀ ਬੋਡੀ ਨੂੰ ਖ਼ਰਾਬ ਹੀ ਕਰਦਾ ਹੈ। ਰੋਜ਼ - ਰੋਜ਼ ਚਲੋ ਮਹੀਨੇ ਚ' ਦੋ, ਤਿੰਨ ਵਾਰ ਖਾ ਲਿਆ ਠੀਕ ਹੈ ਬਟ ਡੇਲੀ ਤਾਂ ਫਿਰ ਖ਼ਰਾਬ ਹੀ ਕਰਦਾ
ਹਾਂ ਸਹੀ ਗੱਲ ਆ ਦੋ, ਤਿੰਨ ਵਾਰ ਮਹੀਨੇ ਚਲੋ ਚੱਲ ਜਾਂਦਾ
ਹੋਰ ਕਿ ਉਹੀ, ਬਾਹਰ ਨਾਲੋਂ ਘਰ ਕੁਕ ਕਰਕੇ ਆਪਾਂ ਖਾਈਏ ਤਾਂ ਫਿਰ ਜ਼ਿਆਦਾ ਬੈਸਟ ਰਹਿੰਦਾ ਉਹ
ਹਮ ਘਰ ਤਾਂ ਸਹੀ ਕਿਹਾ ਤੁਸੀਂ ਘਰ ਦਾ ਤਾਂ ਬਹੁਤ ਹੈਲਦੀ ਹੁੰਦਾ
ਹਾਂਜੀ ਬਾਹਰ ਵਾਲਾ ਦਾ ਤਾਂ ਪਤਾ ਵੀ ਨਹੀ ਹੁੰਦਾ ਕੀ ਉਹ ੳਇਲ ਕਿੱਦਾਂ ਦਾ ਯੂਜ ਕਰਦੇ ਨੇ ਜਿਵੇਂ ਹੁਣ ਕੋਈ ਬਰੈਡ ਵਗੈਰਾ ਜਾਂ ਬਟਰ ਤੇ ਕੁਛ ਲੈ ਰੇ ਆ ਕੋਈ ਚੀਜ਼ ਲੈ ਰੇ ਆ ਫੇਰ ਉਹ ਬ੍ਰੈਡ ਕਿੱਦਾਂ ਦਾ ਹੈਨਾ ਬਾਸੀ ਵਗਰਾ ਵੀ ਯੂਜ ਕਰ ਲੈਂਦੇ ਨੇ ਵਿੱਚ
ਸਭ ਕਰ ਲੈਂਦੇ ਨੇ ਐਕਸਪਾਇਰਡ ਵੀ ਕਰ ਲੈਂਦੇ ਆ ਤਾਂ ਯੂਜ ਅਸੀਂ ਤਾਂ ਫੇਿਰ ਵੀ ਆਪਣਾ ਦੇਖ ਕਰਦੇ ਹ ਜੋ ਲੈ ਕੇ ਆਉਂਦੇ ਹਾਂ ਸਭ ਚੈੱਕ ਕਰਕੇ ਸਮਾਨ ਫੇਰ ਅਸੀਂ ਯੂਜ ਕਰਦੇ ਹਾਂ
ਹੋਰ ਕਿਆ
ਹੁਣ ਨਾ
ਬਟ ਅੱਜ ਕੱਲ ਲੋਕ ਫਾਸਟ ਫੂਡ ਫਾਸ ਫੂਡ ਖਾਂਦੇ ਵੀ ਬਹੁਤ ਹੈ ਨਾ ਹੁਣ ਅੱਜ ਕੱਲ੍ਹ ਲੋਕ
ਬਹੁਤ ਜ਼ਿਆਦਾ ਰੇਹੜੀਆਂ ਤੇ ਇੰਨੀ ਭੀੜ ਲੱਗੀ ਹੁੰਦੀ ਹੈ ਨਾ ਇੰਨੀ ਭੀੜ ਹੁੰਦੀ ਹੈ ਹੈਨਾ
ਸ਼ਾਮ ਦੇ ਟਾਈਮ ਚੱਲ ਜਾਓ ਮਾਰਕੀਟ ਚ ਸਾਰੇ ਰੇਹੜੀਆਂ ਤੇ ਖੜੇ ਮਿਲਦੇ ਨੇ ਫਿਰ
ਹਮ
ਉਹੀ ਆ ਨਾ ਮੈਂ ਇੱਕ ਐਕਟਰ੍ਰਸ ਦਾ ਦੇਖ ਰਹੀ ਸੀ ਹੁਣ ਤੇ ਉਹ ਮਤਲਬ ਉਹਨੇ ਕੀ ਕੀਤਾ ਉਹ ਬਾਹਰ ਫੋਰਨ ਚ ਰਹਿੰਦੀ ਸੀ ਕੱਲੀ ਰਹਿੰਦੀ ਸੀ ਪਹਿਲਾਂ ਉਹ ਇੰਨੀ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਹੈਲਦੀ ਸੀਗੀ ਬਹੁਤ ਜ਼ਿਆਦਾ ਮੋਟੀ ਸੀ ਹੈਨਾ ਬਹੁਤ ਜ਼ਿਆਦਾ ਫੈਟੀ ਸੀਗੀ ਫੇਰ ਮਤਲਬ ਉਹ ਕਹਿੰਦੀ ਵੀ ਮੈਂ ਕਿਵੇਂ ਕੀਤਾ ਘੱਟ ਕਹਿੰਦੀ ਮੇਰੇ ਘਰ ਵੀ ਜਿੱਥੇ ਮੈਂ ਰਹਿੰਦੀ ਸੀਗੀ ਵੀ ਸਾਹਮਣੇ ਕਹਿੰਦੀ ਦੋ ਸ਼ੋਪ ਸੀਗੀਆਂ ਇੱਕ ਤਾਂ ਸੀਗੀ ਸੈਲਡ ਦੀ ਇੱਕ ਸੀਗੀ ਆ ਬਰਗਰ ਪੀਜ਼ਾ ਵਗੈਰਾ ਦੀ ਸੀ ਕੈਫੇ ਸੀਗਾ ਹੈਨਾ ਫੂਡ ਕੈਫੇ ਸੀ ਕਹਿੰਦੀ ਫਿਰ ਮੈਂ ਪਹਿਲਾਂ ਤਾਂ ਮੈਂ ਉੱਧਰ ਹੀ ਜਾਂਦੀ ਸੀ ਬਰਗਰ ਵਗੈਰਾ ਖਾ ਲਿਆ ਬਰਗਰ ਖਾ ਲਿਆ ਨੂਡਲਸ ਖਾ ਲਏ ਖਾ ਲਿਆ ਵਾ ਖਾ ਲਿਆ ਹੈਨਾ ਸਾਰਾ ਹੀ ਫਾਸਟ ਫੂਡ ਹੀ ਖਾਂਦੀ ਸੀ ਕਹਿੰਦੀ ਫੇਰ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਵੀ ਮੋਟੀ ਮੋਟੀ ਹੈ ਕਹਿੰਦੀ ਮੈਨੂੰ ਲੋਕ ਬੁਲਾਉਣ ਲੱਗ ਗਏ ਫਿਰ ਮੈਨੂੰ ਫੀਲ ਹੋਇਆ ਵੀ ਨਹੀਂ ਮੈਂ ਪਤ ਲੀ ਹੋਣਾ ਕਹਿੰਦੀ ਫੇਰ ਮੈਂ ਇਹ ਚੀਜ਼ ਫੀਲ ਕੀਤੀ ਵੀ ਇਹ ਵੀ ਸਾਡੇ ਹੱਥ ਵਿੱਚ ਹੈ ਵੀ ਅਸੀਂ ਕਿੱਧਰ ਜਾਣਾ ਹੈਨਾ ਕਹਿੰਦੀ ਫੇਰ ਮੈਂ ਉਹ ਬਰਗਰ ਵਾਲੀ ਥਾਂ ਮਤਲਬ ਕੈਫੇ ਛੱਡ ਕੇ ਫਾਸਟ ਫੂਡ ਵਾਲਾ ਤੇ ਕਹਿੰਦੀ ਫੇਰ ਮੈਂ ਇਧਰ ਸ਼ਿਫਟ ਹੋ ਗਈ ਸੈਲਡ ਵਾਲੀ ਸਾਈਡ ਵੀ ਫਿਰ ਮੈਂ ਸੈਲਡ ਲੈਣ ਲੱਗ ਗਈ ਫੇਰ ਮੈਂ ਉਹ ਖਾਣਾ ਸ਼ੁਰੂ ਕੀਤਾ ਹਮ ਐਕਸਰਸਾਈਜ਼ ਵਗੈਰਾ ਸ਼ੁਰੂ ਕੀਤੀ ਕਹਿੰਦੀ ਫੇਰ ਮੈਂ ਆਪਣਾ ਦਿਨਾਂ ਵਿੱਚ ਹੀ ਕੁਛ ਦਿਨਾਂ ਚ ਹੀ ਵੇਟ ਮਤਲਬ ਉਹਦਾ ਉਹ ਹੋ ਗਿਆ ਕੁਛ ਮਤਲਬ ਦੋ ਤਿੰਨ ਮਹੀਨੇ ਲੱਗੇ ਤੇ ਮਤਲਬ ਕਿੰਨੀ ਫਿੱਟ ਹੋ ਗਈ ਉਸ ਤੋਂ ਬਾਅਦ
ਉਹੀ ਤਾਂ ਐ ਵੀ ਜੇ ਕੋਈ ਜਿਹਨੇ ਛੱਡ ਛੱਡਣਾ ਹੁੰਦਾ ਉਹ ਛੱਡ ਵੀ ਦਿੰਦੇ ਨੇ ਜਿਨਾਂ ਨੇ ਆਪਣੀ ਸਿਹਤ ਸਹੀ ਕਰਨੀ ਹੁੰਦੀ ਹੈ
ਉਹੀ ਨਾ ਵੀ ਚੋਇਸ ਤਾਂ ਸਾਡੇ ਹੱਥ ਵਿੱਚ ਆ ਵੀ ਅਸੀਂ ਕਿਸ ਸਾਈਡ ਜਾਣਾ ਗ਼ਲਤ ਸਾਈਡ ਜਾਣਾ ਜਾਂ ਸਹੀ ਸਾਈਡ ਜਾਣਾ
ਹਾਂਜੀ ਇਹ ਤਾਂ ਹੈ
ਹੋਰ ਦੱਸੋ ਤੁਸੀਂ
ਬਸ ਮੈਂ ਤਾਂ ਆਪ ਮੀਨ ਮੈਂ ਤਾਂ ਆਪ ਬੱਚਿਆਂ ਨੂੰ ਮੀਨ ਘਰ ਦਾ ਹੀ ਜ਼ਿਆਦਾ ਦਦੀ ਆ ਘਰ ਬਣਾ ਕੇ ਕਿਉਂਕਿ ਘਰ ਬਣਾਉਣ ਦਾ ਏਦਾਂ ਹੁੰਦਾ ਅਗਰਾਂ ਬਾਹਰ ਖਾਂਦੇ ਹਾਂ ਤਾਂ ਉਹਦੇ ਵਿੱਚ ਚੀਜ਼ ਵੀ ਘੱਟ ਮਿਲਦੀ ਹੈ ਤੇ ਫਰ ਸੇਫ ਵੀ ਨੀ ਹੁੰਦੀ ਹੈਗੀ ਹਨਾ ਬੜੇ ਜਦੋਂ ਘਰ ਬਣਾਉਂ ਜਾਂ ਤਾਂ ਖੁੱਲੀ ਚੀਜ਼ ਬਣ ਜਾਂਦੀ ਹੈ। ਵੀ ਆਪਾਂ ਖਾ ਸਕਦੇ ਹਾਂ ਵਧੀਆ ਬੱਚੇ ਵੀ ਖ਼ੁਸ਼ ਹੋ। ਕੇ ਖਾ ਲੈਂਦੇ ਆ
ਹਮ ਮਤਲਬ ਸਾਰੀ ਫੈਮਿਲੀ ਨੂੰ ਮਿਲ ਜਾਂਦੀ ਹੈ। ਥੋੜੇ ਪੈਸਿਆਂ ਚ ਕੰਮ ਚੱਲ ਜਾਂਦਾ ਚਲੋ ਮਿਹਨਤ ਹੁੰਦੀ ਆ ਹਨਾ ਪਰ ਉਹਦੇ ਨਾਲ ਮਿਹਨਤ ਨਾਲ ਖੁਸ਼ੀ ਵੀ ਹੁੰਦੀ ਹੈ। ਵੀ ਚਲੋ ਵੈਸੇ ਰੋਟੀ ਵੀ ਤਾਂ ਬਣਾਣੀ ਹੀ ਹੁੰਦੀ ਰੋਟੀ ਨੀ ਬਣਾਉਂਦਾ ਚਲੋ ਬੰਦਾ ਉਹਦੀ ਜਗ੍ਹਾ ਤੇ ਉਹ ਬਣਾ ਲੈਂਦਾ ਹਨਾ ਤੇ ਤੇ ਚਲੋ ਖੁਸ਼ੀ ਵੀ ਹੁੰਦੀ ਦੀ ਵੀ ਸਾਰਿਆਂ ਨੇ ਚਲੋ ਇੰਜੋਏ ਕਰ ਲਿਆ ਬੱਚੇ ਵੀ ਖੁਸ਼ ਹੋ ਗਏ ਮੇਲ ਲਈ ਤਾਂ
ਹੋਰ ਕਿਆ
ਅਸੀਂ ਤਾਂ ਆਪ ਇਹਨੂੰ ਹੀ ਮਤਲਬ ਪ੍ਰੈਫਰ ਕਰਦੇ ਹਾਂ ਜ਼ਿਆਦਾ ਵੀ ਜਿਆਦਾ ਫਰੂਟਸ ਖਾਣ ਬੱਚੇ
ਹਾਂ ਸੈਲ ਔਰ ਗਰਮੀੀਆਂ ਚ ਤਾਂ ਸੈਲਡ ਵਗੈਰਾ ਖਾਣ ਕੀਰਾ ਵਗੈਰਾ ਜ਼ਿਆਦਾ ਬੈਸਟ ਰਹਿੰਦਾ ਹੈ।
ਬੂਜ ਹੋ ਗਿਆ ਖਰਬੂਜਾ ਹੋ ਗਿਆ ਗਰਮੀਆਂ ਚਲੋ ਇਹ ਵੀ ਸਭ ਵਧੀਆ ਰਹਿੰਦਾ ਹਨਾ ਤੇ ਅੰਬ ਤਾਂ ਚਲੋ ਬੱਚਿਆਂ ਦੇ ਫੇਵਰੇਟ ਹੁੰਦੇ ਆ ਖਾਂਦੇ ਹੀ ਹਨ ਹੁੰਦੇ ਨੇ ਉਹ
ਉਹ ਤਾਂ ਬੱਚਿਆਂ ਨੇ ਖਾਣੇ ਖਾਣੇ ਆ
ਹਮ ਚਲੋ ਦੁੱਧ ਨਾਲ ਬਣੇ ਪ੍ਰੋਡਕਟ ਘਰ ਦੇ ਦੇ ਦੀਈਏ ਬੱਚਿਆਂ ਨੂੰ ਘਰ ਹੀ ਪਨੀਰ ਕੱਢ ਲਈ ਦਾ ਹੈ। ਮੈਂ ਤਾਂ ਹੁਣ ਪਨੀਰ ਵੀ ਨੀ ਬਾਹਰ ਤੋਂ ਲੈ ਕੇ ਆਉਂਦੀ ਹੈਗੀ ਪਹਿਲਾਂ ਹਾਂ ਪਹਿਲਾਂ ਦੇਖਦੇ ਆ ਨਾ ਕਈ ਮਤਲਬ ਦੇਖੀਆਂ ਮਤਲਬ ਕਈ ਨਿਊਜ਼ ਵਗੈਰਾ ਸੁਣੀਆਂ ੇ ਵੀ ਸਾਡੇ ਨੇੜੇ ਵੀ ਹੋਇਆ ਵੀ ਖਾਸਾ ਪਤਾ ਨੀ ਦੋ ਤਿੰਨ ਸੌ ਕੁਆਂਟਲ ਪਨੀਰ ਡੁਪਲੀਕੇਟ ਪਕੜਿਆ ਉਹ ਅੱਗੇ ਡੇਅਰੀ ਵਾਲਿਆਂ ਨੂੰ ਵੀ ਸਰਵ ਕਰਦੇ ਸੀਗੇ ਉਹ ਮਤਲਬ ਅੱਗੇ ਉੱਥੇ ਸੇਲ ਕਰਦੇ ਸੀ ਬਾਕੀ ਡੇਅਰੀ ਵਿੱਚ ਵੀ ਡੇਅਰੀਆਂ ਤੇ ਵੀ ਛਾਪਾ ਮਾਰਿਆ ਉੱਥੇ ਵੀ ਡੁਪਲੀਕੇਟ ਪਨੀਰ ਫੇਰ ਥੋੜਾ ਡਰ ਜਿ ਲੱਗ ਜਾਂਦਾ ਹੁੰਦਾ ਸਭ ਦੇ
ਹਾਂਜੀ ਰ ਡੁਪਲੀਕੇਸੀ ਤਾਂ ਹੁਣ ਹਰੇਕ ਹਰੇਕ ਪ੍ਰੋਡਕਟ ਚ ਡੁਪਲੀਕੇ ਸੀ ਹੈ। ਹੁਣ ਤਾਂ ਦੁੱਧ ਲੈ ਲਓ ਕੋਈ ਵੀ ਦੁੱਧ ਤੋਂ ਬਣੇਡ ਮੈ ਲੂੰ ਸਾਰੇ ਸਾਰਿਆਂ ਚ ਆ ਹੁਣ ਤਾਂ
ਹਾਂ ਈਵਨ ਕਿ ਅਸੀਂ ਤਾਂ ਜਿਹੜੀਆਂ ਮਠਿਆਈਆਂ ਵਗੈਰਾ ਹੁੰਦੀਆਂ ਨੇ ਦੀਵਾਲੀ ਨੂੰ ਜਾਂ ਕਿਸੇ ਤਿਉਹਾਰ ਨੂੰ ਅਸੀਂ ਤਾਂ ਉਹ ਵੀ ਘਰ ਹੀ ਬਣਾਉਂਦੇ ਹਾਂ ਖੁਦ ਤਕਰੀ ਜ਼ਿਆਦਾਤਰ ਤੇ' ਮਤਲਬ ਬਾਹਰੋਂ ਲੈ ਕੇ ਨਹੀਂ ਆਉਂਦੇ
ਬਟ ਹੁਣ ਏਦਾਂ ਦਾ ਨਾ ਵੀ ਹੁਣ ਤਾਂ ਵੀ ਦਿਲ ਵੀ ਨੀ ਕਰਦਾ ਇੰਨਾ ਜ਼ਿਆਦਾ ਮਿੱਠਾ ਖਾਣ ਨੂੰ ਵੀ ਨੀ ਦਿਲ ਕਰਦਾ ਹੈਗਾ ਘਾਟੇ ਮਠਿਆਈਆਂ ਵੀ ਬੱਚੇ ਵੀ ਘਾਟੇ ਖਾਂਦੇ ਨੇ
ਘਰ ਚਲੋ ਬੇਸਣ ਦੀ ਬਰਫ਼ੀ ਬਣਾ ਲਈ ਜਾਂ ਫਿਰ ਖੋਏ ਦੀ ਬਰਫ਼ੀ ਬਣਾ ਲਈ ਕੁਛ ਹੋਰ ਖੋਆ ਕੱਢ ਕੇ ਬਣਾ ਲਿਆ ਜਾਂ ਫਿਰ ਕੋਈ ਗਜਰੇਲਾ ਬਣਾ ਲਿਆ ਕੁਛ ਬਣਾ ਲਿਆ ਮਤਲਬ ਇਹੋ ਜਿਹਾ ਕੁੱਛ ਬੱਚੇ ਫੇਰ ਸਾਡੇ ਵੀ ਬੱਚੇ ਹੁਣ ਬਾਹਰ ਲਿਖਾਂਂਦੇ ਨੀ, ਜਿਵੇਂ- ਜਿਵੇਂ ਹੁਣ ਦੇਖਦੇ ਨੇ ਨਾ ਵੀ ਹਾਂ ਇੰਨਾ ਕੁਛ ਹੁੰਦਾ ਇੰਨੀ ਗੰਦਗੀ ਹੁੰਦੀ ਆ ਰੇਹੜੀਆਂ ਤੇ ਪੈਰਾਂ ਨਾਲ ਆਟਾ ਗੁੰਨਦੇ ਆ ਕੀ ਕੀ ਕੁੱਛ ਕਰਦੇ ਆ ਹਨਾ ਗੰਦੇ, ਮੰਦੇ ਹੱਥ ਲਗਾਈ ਜਾਂਦੇ ਨੇ ਵਿੱਚ ਪਸੀਨੇ ਵਾਲੇ ਹੱਥ ਗੰਦੇ ਲਗਾ ਤੇ ਬੱਚੇ ਵੀ ਫਿਰ ਲਾਈਕ ਨਹੀਂ ਕਰਦੇ ਉਹ ਵੀ ਕਹਿੰਦੇ ਨੇ ਵੀ ਨਹੀਂ ਸਾਨੂੰ ਜੇ ਤੁਸੀਂ ਚਲੋ ਬਾਹਰ ਕਹਿੰਦੇ ਹੋ ਅਸੀਂ ਨਹੀਂ ਖਾਂਦੇ ਗੰਦਾ ਹੁੰਦਾ, ਵੀ ਫਿਰ ਸਾਨੂੰ ਘਰ ਚ ਕੁੱਛ ਅਲੱਗ ਬਣਾ ਕੇ ਦਉ
ਹਾਂਜੀ
ਠੀਕ ਹੈ ਘਰ ਚ' ਨਾਲੇ ਸਾਰੇ ਫੈਮਲੀ ਚ' ਬੱਚੇ ਬੈਠ ਕੇ ਖਾਂਦੇ ਨੇ ਵਧੀਆ ਇੱਕ ਦੂਜੇ ਨਾਲ ਟਾਈਮ ਵੀ ਸਪੈਂਡ ਕਰਦੇ ਨੇ ਇੰਜੋਏਮੈਂਟ ਵੀ ਹੁੰਦੀ ਹੈ ਹੋ ਲੱਗੇ ਹੁੰਦੀ ਹੈ ਫਿਰ
ਹਾਂ, ਸਹੀ ਗੱਲ ਹੈ
ਜੇ ਹੁਣ ਰੇਹੜੀ ਵਾਲਿਆਂ ਨੂੰ ਨੂੰ ਵੀ ਦੇਖੀਏ ਤਾਂ ਰੇਹੜੀਆ ਦੇਖੋ ਕੋਲ ਕਿੰਨਾ ਗੰਦ ਪਿਆ ਹੁੰਦਾ ਰੇਹੜੀਆਂ ਵਾਲਿਆਂ ਦਾ ਕਿੰਨਾ ਗੰਦ ਹੁੰਦਾ ਉੱਥੇ ਖੜ ਕੇ ਲੋਕ ਖਾਂਦੇ ਨੇ ਹਨਾ ਕਿੰਨੀ ਗੰਦਗੀ ਹੁੰਦੀ ਹੈ। ਕਈ ਵਾਰ ਧੂੜ, ਮਿੱਟੀ ਦੇਖਲੋ ਕਿੰਨੀ ੳਡੱ ਰਹੀ ਹੁੰਦੀ ਆਪਾਂ ਦੇਖਦੇ ਹਾਂ। ਹਨਾ ਰੇਹੜੀਆਂ ਦੇ ਆਲੇ- ਦੁਆਲੇ ਗੰਦਗੀ ਪੈਂਦੀ ਹੈ ਫੇਰ ਉਹੀ ਗੰਦੀ ਮਿੱਟੀ ਉੱਥੇ ਪੈਂਦੀ ਹੈ ਸਮਾਨ ਚ' ਉਵੇਂ ਸਰਵ ਕਰੀ ਜਾਂਦੇ ਆ। ਬਹੁਤ ਗੰਦਗੀ ਹੁੰਦੀ ਹੈ
ਹੁਣ ਬਿਮਾਰੀਆਂ ਵੀ ਤਾਂ ਹੀ ਐਨੀਆਂ ਜਿਆਦਾ ਵੱਧ ਗਈਆਂ ਨਾ ਹੁਣ ਬਾਹਰਲਾ ਖਾਣਾ ਬਹੁਤ ਜ਼ਿਆਦਾ ਸਟਾਰਟ ਕੀਤਾ ਹੋਇਆ ਲੋਕਾਂ ਨੇ ਖ ਦੇ ਨ ਨਾ ਕਈ ਜਿਹੜੇ ਨਹੀਂ ਹਟਦੇ ਨਹੀਂ ਛੱਡਦੇ ਹੈਗੇ
ਸਹੀ ਗੱਲ ਹੈ, ਕਲੋਸਟਰ੍ਰੋਲ ਦੀ ਹੋ ਹਾਰਟ ਦੀ ਪ੍ਰੋਬਲਮ ਹੋ ਗਈ ਹੋਰ ਮਤਲਬ ਕਿੰਨੀ ਆ ਹਨਾ ਮਾਈਗ੍ਰੇਨ ਹੋਣ ਲੱਗ ਜਾਂਦਾ ਖਾ-ਖਾ ਕੇ ਹਾਂ। ਸਟਮਕ ਇਨਫੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ
ਹਾਂਜੀ ਨਿਸ਼ਾਨੀਆਂ
ਪਰ ਫੇਰ ਵੀ ਸਮਝਦੇ ਨੀ ਨਾ ਬੱਚੇ ਇੱਕ ਦੋ ਦਿਨ ਮਤਲਬ ਨਹੀਂ ਖਾਂਦੇ ਹੈਗੇ ਫੇਰ ਦੁਬਾਰਾ ਸ਼ੁਰੂ ਕਰ ਦਿੰਦੇ ਨੇ ਥੋੜੇ ਦਿਨ ਠੀਕ ਹੋਣ ਤੋਂ ਬਾਅਦ ਫੇਰ ਕਹਿੰਦੇ ਨੇ ਨਹੀਂ ਲਿਆ ਕੇ ਦੋ ਲਿਆ ਕੇ। ਕਿਦੋਂ ਉਹੀ ਹੈ ਇਵੇ, ਕੰਟਰੋਲ ਤਾਂ ਅਸੀਂ ਕਰਨਾ ਨਾ ਹੁਣ ਆਪਣੇ ਬੱਚੇ
ਕਰਾਂਗੇ ਹਟਾਵਾਂਗੇ ਫੇਿਰ ਬੱਚੇ ਹਟ ਵੀ ਜਾਂਦੇ ਨੇ ਅਗਰ ਸਮਝਾਵਾਂਗੇ ਤਾਂ
ਹਮ ਹੜ ਤੋਂ ਜਾਂਦੇ ਨੇ ਸਮਝ ਜਾਂਦੇ ਨੇ
ਹੋਰ ਕਿਆ
ਚਲੋ ਕਦੇ ਕਦੇ ਖਾਇਆ ਜਾਵੇ ਤਾਂ ਉਹਦਾ ਕੋਈ ਨੁਕਸਾਨ ਨੀ ਹਨਾ ਜ਼ਿਆਦਾ ਫੇਰ ਕਹਿੰਦੇ ਨੇ ਨਾ ਵੀ ਹਰੇਕ ਚ ਜਿਹੜੀ ਬਹੁਤ ਤਾਂ ਹੁੰਦੀ ਹੈ ਵੀ ਉਹ ਬੰਦੇ ਨੂੰ ਖ਼ਰਾਬ ਹੀ ਕਰਦੀ ਹੈ।
ਹਨਾ ਹਰੇਕ ਚੀਜ਼ ਦਾ ਬਹੁਤ ਜ਼ਿਆਦਾ ਲੈਣਾ ਫਿਰ ਉਹ ਵੀ ਮਾੜਾ ਹੀ ਆ ਸਰੀਰ ਲਈ
ਉਹਦੀ ਘਰ ਹੀ ਤੁਸੀਂ ਵੀ ਚੀਜ਼ਾਂ ਬਸ ਬਣਾ ਕੇ ਦਿਆ ਕਰੋ ਬੱਚਿਆਂ ਨੂੰ ਬਾਹਰਲੀਆਂ ਤਾਂ ਬਸ ਘੱਟ ਕਰਦੋ
ਘਰ ਹੀ ਬਣਾ ਕੇ ਜਦੇ ਇਹੀ ਕੋਸ਼ਿਸ਼ ਰਹਿੰਦੀ ਹੈ ਹਮ ਚਲੋ ਇੱਕ ਦੂਜੇ ਨਾਲ ਐਸੇ ਕਰਿਆ ਕਰਾਂਗੇ ਹੋਰ
ਹੋਰ ਕਿਆ ਪੁੱਛ ਕੇ ਫੇਿਰ ਅੱਜ ਕੱਲ ਤਾਂ ਨੈੱਟ ਤੇ ਹੁਣ ਜਿਹੜੀ ਮਰਜ਼ੀ ਰੈਸਪੀ ਦੇਖਲੋ ਉਹ ਤੇ ਵੀ
ਹਮ ਕਈ ਵਾਰ ਸਹੀ ਨੀ ਨਾ ਬਣਦਾ ਉੱਥੋਂ ਦੇਖ ਕੇ ਸਹੀ ਵੀ ਨੀ ਬਣਦੀ ਕਈ ਵਾਰ ਇੱਕ ਦੂਜੇ ਤੋਂ ਪੁੱਛ ਲਈਏ ਜੇ ਜੇ ਕਿਸੇ ਨੇ ਬਣਾਈ ਹੋਵੇ ਵਧੀਆ ਬਣੀ ਹੋਵੇ ਚਲੋ ਉਹ ਜ਼ਿਆਦਾ ਬੈਟਰ ਰਹਿੰਦਾ ਕਿ ਆਪਸ ਵਿੱਚ ਡਿਸਕਸ
ਹਾਂਜੀ ਚਲੋ ਠੀਕ ਹੈ। ਹਾਂਜੀ
ਮਿਲਦੇ ਆ ਬੈਠ ਕੇ ਫੇਰ ਗੱਲ ਕਰਾਂਗੇ, ਹੁਣ ਮੈਨੂੰ ਥੋੜਾ ਬਿਜੀ ਸੀਗੀ ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ।